ਹੈਜੀ ਸਾਸਰੀਆ ਕਾਲ।
ਹੈਲੋ ਜੀ, ਸਾਸਰੀਆ ਕਾਲ।
ਜੀ ਕਿਵੇ ਓ?
ਬੜੀਆ ਜੀ, ਚੰਗਾ।
ਹੂੰ, ਨਾ ਵੀ ਸਭ ਵਧੀਆ ਜੀ। ਹੋਰ ਕੀ ਹੋ ਰਿਹਾ ਸੀ? ਅੱਜ-ਕੱਲ੍ਹ
ਨਹੀਂ ਬਸ ਐਸੇ ਈ ਚੱਲਾ ਐ ਜੀ, ਮੂਡ ਐਸੇ ਈ ਰਹਿਤਾ ਆਜ-ਕੱਲ੍ਹ।
ਹਾਂਜੀ ਤਾਂ ਮੂੰਡ ਐਸਾ ਰਹਿਤਾ ਤੋ ਠੀਕ ਕਰੋ ਜੀ। ਅੱਜ-ਕੱਲ੍ਹ ਵੈਸੇ ਈ ਏਹ ਲੋਗਾਂ ਨਾ ਇੰਨੀ ਟੈਸ਼ਨ ਹੋ ਰਹੀ ਸੀ। ਸਿਰ ਫੱਟਾ ਰਹਿੰਦਾ, ਨੀ ਕਹਿੰਦੇ ਨੀ ਕੇ ਅ ਟੈਨਸ਼ਨ ਇਤਨੀ ਘੱਟ ਪੈਣੀਂ ਐ। ਕੇ ਤੇ ਜਿੱਦੇ ਵੀ ਜਾਓ ਤੇ ਕਾਮ ਦੀ ਟੈਨਸ਼ਨ ਇੱਕ ਏ ਜਿੱਦੇ ਵੀ ਜਾਓ ਤੇ ਗਰ ਦੀ ਟੈਨਸ਼ਨ ਤੇ ਬ ਤੇ ਉਹਦੀ ਟੈਸ਼ਨ। ਐ ਈ ਗੱਲ ਕਰਦੇ ਨੀ ਸਭ। ਉਹ ਤਾਂ ਸਭ ਵੀ ਪਰੇਸ਼ਾਨ ਹੋਣ ਦੇ ਤੇ ਤੁਸੀਂ ਮਿਊਜਿਕ-ਵਿਊਜਿਕ ਸੁਣਾ ਕਰੋ ਜੀ।
ਐਥੇ ਮੁਝੇ ਮਿਊਜਿਕ ਜ਼ਿਆਦਾ ਇਤਨਾ ਸੁਣਨੇ ਕਾ ਵੋ ਨਹੀ ਐ। ੲੈਥੇ ਬੱਚੇ, ਇੱਕ ਤੋ ਪਰੇਸ਼ਾਨ ਦੇ ਕਰਦੇ ਰਹਿੰਦੇ ਐ।
ਹਾਂਜੀ, ਐਹ ਵੀ ਗੱਲ ਸਹੀ ਐ। ਲੇਕਿਨ ਦੇਖੋ ਜੀ ਇੱਕ ਈ ਗੱਲ ਮੈਂ ਕਹਿ ਰਿਆ ਸੀ, ਕਿ ਅਗਰ ਤੁਸੀਂ ਮਿਊਜ਼ਿਕ ਨਹੀਂ ਸੁਣਦਾ ਪਸੰਦ ਤੋ ਤੁਸੀਂ ਗੂਮ ਕੇ ਆ ਜਾਓ, ਕ‌ਈ।
ਅੱਛਾ, ਸਹੀ ਵੀ ਐ ਜੀ ਆਪ ਕੀ ਗੱਲਾ।
ਹਾਂਜੀ ਦੇਖੋ ਜੀ ਮੈਂ ਮੇਰਾ ਤੇ ਮੇ ਹਾਂਜੀ ਮੇਰੀ ਤੋਂ ਏਕ ਹੀ ਗੱਲ ਹੈ ਜੀ। ਜਦੋਂ ਮੇਰਾ ਮੂਡ ਖ਼ਰਾਬ ਹੋ ਜਾਂਦਾ ਤੇ ਮੈਂ ਤਾ ਮਿਊਜਿਕ ਸੁਣ ਲੈਂਦੀ। ਹਾਂ ਜੀ ਮਿਊਜਿਕ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ ਜੀ।
ਹਾਂਜੀ ਹਾ। ਅੱਛਾ ਜੀ।
ਤੁਹਾਨੂੰ ਸੰ ਤੁਹਾਨੂੰ ਮਿਊਜਿਕ ਸੁਣਨਾ ਪਸੰਦ ਨੀ ਹੈ ਕਿ।
ਇਹ ਤਾਂ ਬਸ ਕਾਨੋ ਮੈਂ ਲੱਗਦਾ ਹੈ ਜੀ।
ਅੱਛਾ ਜੀ ਤੇ ਲਾਊਡ ਸਾਊਂਡ ਵਿੱਚ ਮਤ ਸੁਣੀਏ।
ਜੀ।
ਥੋੜਾ ਅ ਲੋ ਲੋ ਉਹ ਮੀਡੀਅਮ ਸਾਊਂਡ ਦੇ ਵਿੱਚ ਸੁਨਗੇਂ ਤੋ ਥੋੜਾ ਸਾ ਮਾਈੰਡ ਵੀ ਰਿਫਰੈਸ਼ ਹੋ ਜਾਏਗਾ ਜੀ। ਮੇਰੀ ਤਾਂ ਇਹੀ ਗੱਲ ਹੈ ਜੀ ਜਦੋਂ ਮੈਂ ਕੁਛ ਆਉੁਦੀ ਹਾਂ। ਤੇ ਤੇਜ਼ ਤੇ ਤੇਜ਼ ਖ਼ੁਸ਼ੀ ਵਾਲੀ ਮਿਊਜਿਕ ਸੁਣਦੀ ਆ।
ਤੇ ਜਦ ਉਦਾਸ ਹੁੰਦੀ ਹੈ ਤੋ
ਤੇ ਵੀ ਮਿਊਜਿਕ ਸੁਣਦੀ ਹਾਂ।
ਵੜੀਆਂ ਜੀ ਚੰਗਾ।
ਸ ਬੜੀ ਅਹ ਚੰਗਾ ਜੀ ਸਬਸੇ ਬੜੀ ਗੱਲ ਹੈ ਜੀ ਮੇਰੀ ਇਹ ਕਿ ਤੁਸੀਂ ਵੀ ਐਸਾ ਕੀ ਕਰੋ ਅ ਤੇ ਜਦੋਂ ਉਦਾਸ ਆਉਂਦੇ ਆ ਤਾਂ ਮਿਊਜਿਕ ਸੁਣਦੇ ਆ ਜਦੋਂ ਖੁਛ ਆਉਂਦੇ ਆ ਤਾਂ ਉਹੀ ਮਿਊਜਿਕ ਸੁਣਦੇ ਆ।
ਚੰਗਾ ਬੜੀਆ ਜੀ ਏਦੇ ਨਾਲ ਬੜੀਆ ਜੀ।
ਹਾਂਜੀ ਇਹੀ ਗੱਲ ਹੈ ਬਸ ਦੇਖੋ ਜ਼ਿੰਦਗੀ ਵਿੱਚ ਚ ਕਿਆ ਹੀ ਰੱਖਾ ਹੈ ਜੀ ਤੇ ਕਬੀ ਟੈਂਨਸ਼ਨ ਤੇ ਕਬੀ ਖੁਸ਼ੀ ਬਸ ਜੀ ਜ਼ਿੰਦਗੀ ਘੱਟ ਰਹੀ ਆਉਂਦੀ ਇਨੀ ਵਿੱਚ
ਹਾਂਜੀ ਕਈ ਵਾਰ ਜਦੋਂ ਮੈਂ ਤਣਾਵ ਵਿੱਚ ਹੁੰਦੀ ਤ ਸੰਗੀ ਕਬੀ, ਕਬੀ ਸੁਣ ਲੈਂਦੀ ਹੈ।
ਹਾਂਜੀ ਚੰਗਾ ਜੀ ਸਹੀ ਦੱਸਿਓ ਤੁਸੀਂ। ਸੁਣਨਾ ਵੀ ਚਾਹੀਏ ਤੇ ਮਿਊਜਿਕ ਸੁ ਸੁਣ ਸੁਣਨੇ ਸ ਨਾ ਥੋੜਾ ਸ ਮਾਇੰਡ ਫਰੈਸ਼ ਹੋ ਜਾਂਦਾ। ਤੇ ਅੱਛਾ ਡਾਂਸ ਕਰਨੇ ਦਾ ਮਨ ਹੋ ਜਾਂਦਾ ਤੇ ਕਭੀ ਕਭੀ ਨਾ ਚਲੇਵਾਂ ਕਰੇਗੇ।
ਹਾਂਜੀ ਬਿਲਕੁਲ ਇਸ ਕਰਕੇ ਕਈ ਹਸਪਤਾਲ ਵਿੱਚ ਮਿਊਜਿਕ ਥੇਰੇਪੀ ਵੀ ਬਣਦੀ ਹੈ।
ਹਾਂਜੀ ਅੱਜ ਕੱਲ੍ਹ ਤੋਂ ਦੇਖੋ ਜੀ ਅੱਜ ਕੱਲ ਤਾਂ ਇਤਨਾ ਆਹੋ ਹੋ ਗਿਆ ਸੀ ਅੱਜ ਕੱਲ ਜ਼ਮਾਨਾ ਇਤ ਨੇ ਆਗੇ ਚਲਾ ਗਿਆ ਸੀ ਤੇ ਦੇਖੋ ਮਿਊਜਿਕ ਵੀ ਹਸਪਤਾਲਾਂ ਵਿੱਚ ਚੱਲ ਰਹੇ ਆ।
ਹਾਂਜੀ।
ਬਿਲਕੁਲ ਜੀ ਦੇਖੋ ਜੀ ਮਿਊਜਿਕ ਸਾਡੇ ਅਹ ਮਨੋਭਾਵਨਾ ਨੂੰ ਬਦਲ ਦੀ ਤਾਕਤ ਰੱਖਦਾ ਹੈ ਜਦੋਂ ਅਸੀਂ ਉਦਾਸ ਹੁੰਦੇ ਨੇ ਤਾਂ ਮਿਊਜਿਕ ਸੁਣਦੇ ਆ। ਤੇ ਸਾਡਾ ਨਾ ਮੂਡ ਚੇਂਜ ਹੋ ਜਾਂਦਾ ਹੈ।
ਬਿਲਕੁਲ ਜੀ।
ਹਾਂਜੀ ਦੇਖੋ ਜੀ ਇਹ ਤਾਂ ਸਾਇੰਟਿਸਟ ਲਈ ਵੀ ਅਹ ਕਹਿੰਦੇ ਹੈ ਕਿ ਸੰਗੀਤ ਨੂੰ ਤਨਾਵ ਦਾ ਘਟਾਉਂਦਾ ਹੈ।
ਜੀ।
ਸਈ ਕੈ ਰੇਓ ਤੁਸੀ, ਅੱਜ ਕੱਲ ਨਾ ਮਿਊਜਿਕ ਦੀ ਕੇ ਅੱਗੇ ਹਮ ਕੀ ਕਰਦੇ ਐ, ਸਾਰਾ-ਸਾਰਾ ਦਿਨ ਵਿੱਚ? ਕਮ ਮੇ ਲਗੇ ਰੈਂਦੇ ਐ, ਤੋਂ ਹਮ ਨੂੰ ਇਤਨੀ ਟੈਂਸ਼ਨ ਹੁੰਦੀ ਏ, ਹਮ ਆਪੋ ਵਿੱਚ ਧਿਆਨ ਨਹੀਂ ਦੇ ਪਾਂਦੇ।
ਇੱਥੇ ਤੋਂ ਬਸ ਏਸੇ ਏਂਨ ਥਾਂ ਈ ਰੈਤਾ ਕੇ ਬਸ ਕਾਮ ਕਰਾ ਔਰ
ਹਾਂਜੀ। ਹਾਂਜੀ, ਬਸ ਇਹੀ ਰੈਹਦੈਂ ਸਾਰੇ ਦਿਨ ਕਾਮ ਕਰਦੇ ਰੈਂਦੇ ਸੀ ਤੇ ਤੱਕ ਜਾਂਦੇ ਤੇ ਤੱਕ ਕਿ ਫੇਰ ਸੋ ਜਾਂਦੇ ਲੇਟਦੇਈ, ਨਾ ਮਿਊਜਿਕ ਤੇ ਨਾ ਕੋਈ ਓਵੀ ਨਾ ਕੋਈ ਡਾਂਸ ਵਿੱਚ ਨਾ ਤੇ ਕੋਈ ਐਕਟੀਵਿਟੀ ਕਰਦੇ ਨੇ, ਤਾਂ ਆਪਾਂ ਨੂੰ ਟਾਈਮ ਨਈਂ ਮਿਲਦਾ।
ਹਾਂਜੀ, ਨਈਂ ਮਿਲਤਾ ਤੋ ਥੋੜਾ ਸਾ ਲੇਟ ਜਾਓ, ਇੱਥੇ ਫੇਰ ਕਯਾ ਕਰੈਂ ਬਸ, ਹਮ ਤੋਂ ਬੜੇ ਪਰੇਸਾਨ ਐ।
ਦੇਖੋ ਜੀ ਮਿਊਜਿਕ ਸੁਣਨ ਦੇ ਵਾਸਤੇ ਤੋ ਫਿਰ ਅਲਗ ਈ ਦੁਨੀਆਂ ਵਿੱਚ ਚਲੇ ਜਾਂਦੇ ਮਿਊਜਿਕ ਸੁਣ ਤੇ ਸੁਨਦੇ
ਜੀ।
ਮੈਂ ਤਾਂ ਕੀ ਕਰਦੀਆਂ ਸੀ, ਕਿ ਜਿੱਦੋਂ ਮੈਂ ਪੜਾਈ ਕਰਦੀ ਸੀ ਤੇ
ਮਿਊਜ਼ਿਕ ਦੀ ਬਾਤ ਈ ਹੀ ਹੋਰ ਹੁਨਦੀ ਐ।
ਪੜ੍ਹਾਈ ਵਿੱਚ ਐ ਹੈਲਪ ਕਰਦਾ ਐ, ਯੇ ਤਰੀਕਾ ਮੈਨੂੰ।
ਅੱਛਾ ਜੀ।
ਹਾਂਜੀ, ਤੁਸੀਂ ਵੀ ਕਦੀ ਯੂਜ ਕਰਗੇ ਦੇਖਣਾ ਸੀ ਤੇ ਜਦੋਂ ਪੜ੍ਹੋ ਦੇ ਆ ਆਪ ਤੋਂ ਮਿਊਜਿਕ ਨਾਲ ਲਗਾ ਕੇ ਤੇ ਥੋੜਾ ਸਲੋ ਮਿਊਜਿਕ ਰੱਖਣਾ। ਤੁਸੀਂ ਫਿਰ ਪੜ੍ਹ ਕੇ ਦੇਖਨਾ ਤੋਡਾ ਮਨ ਸ਼ਾਂਤ ਹੋ ਜਾਵੇਗਾ।
ਹਾਂਜੀ, ਏ ਤਾਂ ਆਪ ਨੇ ਬਿਲਕੁੱਲ ਵਿੱਚ ਅੱਛੀ ਗੱਲ ਕੀ ਐ।
ਹਾਂਜੀ। ਮੈਨੂੰ ਲੱਗਦਾ ਐ ਕੀ ਮਿਊਜ਼ਿਕ ਲੋਕਾਂ ਨੂੰ ਜੋੜ ਦਾ ਕੰਮ ਵੀ ਕਰਦਾ ਐ।
ਹਾਂ।
ਹਾਂਜੀ, ਦੇਖੋ ਜੇ ਤੇ ਤੁਸੀਂ ਬੈਠੇ ਹੋ ਤੇ ਹਮ ਬੈਠੇ ਤੇ ਅੰਤਾਕਸੀ ਖੇਲ ਲੋ। ਤੇ ਫੈਮਲੀ ਵਿੱਚ ਟਾਈਮ ਈ ਸਪੈਂਡ ਹੋ ਜਾਂਦਾ ਐ ਇਸ ਨਾਲ।
ਜੀ।
ਡਾਂਸ ਵਾਂਸ ਕਰਲੋ, ਤੇ ਥੋੜੀ ਐਕਟੀਵਿਟੀ ਕਰਲੋ ਮਿਊਜਿਕ ਨਾਲ ਤੇ ਸਭ ਖੁਸ਼ ਹੋ ਜਾਂਦੇ। ਸਭ ਦਾ ਮਾਇੰਡ ਫਰੈਸ਼ ਹੋ ਜਾਂਦਾ, ਸਭ ਦਾ ਟਾਈਮ ਸਪੈਂਡ ਹੋ ਜਾਂਦਾ।
ਇੱਥੇ ਤੋਂ, ਬਸ ਐਸੀ ਕਟ ਰੀ ਐ ਜੀ।
ਹਾਂਜੀ, ਤੇ ਤੁਸੀਂ ਥੋੜ੍ਹੀ ਐਕਟੀਵਿਟੀ ਵਿੱਚ ਕਰੋ ਜੀ।
ਹਾਂ, ਜਬ ਐਥੇ ਫੰਕਸ਼ਨ ਹੋਤੇ ਹੈ ਜੀ ਜਬ ਥੋੜਾ ਮਜ਼ਾ ਲੇ ਲੇਤੇ ਹੈ ਜੀ। ਅੰਨਾ ਵਰਨਾ ਤੋਂ ਐਸੇ ਈ ਬਸ ਰੈ ਜਾਤਾ ਐ।
ਤੁਸੀਂ ਮੈਨੂੰ ਦੱਸੋ ਤੁਹਾਡਾ ਮਨਪਸੰਦ ਸਿੰਗਰ ਕੌਣ ਏ?
ਮੇਰਾ ਮਨਪਸੰਦ ਮੁਝੇ ਇਤਨਾ ਸ਼ੌਕ ਨਈ ਐ ਤੋ ਸੋਨੂ ਨਿਗਮ ਐ ਜੀ, ਹਨੀ ਸਿੰਘ ਐ। ਸੁਖਵੀਰ ਜੀ ਹੈ।
ਹਾਂਜੀ ਦੇਖੋ, ਪਿੰਡ ਵਿੱਚ ਦੀਦੇ ਯੇਈ ਗੱਲ ਐ ਤੇ ਸੋਨੂੰ ਨਿਗਮ ਵੋ ਹਾਂਜੀ ਹਨੀ ਸਿੰਘ ਹੋ ਗਿਆ। ਤੇ ਆਪਣਾ ਮਿੱਕਾ ਜੀ ਹੋ ਗਏ ਤੇ ਆਪਣਾ ਅ ਗੁਲਦੇਵ ਸਿੰਘ ਹੋ ਗਏ ਹਾਂਜੀ ਬਸ ਯੇ ਈ ਤੋ ਸਾਡੇ ਮਿਊਜਿਕ ਸੁਣਤੇ-ਸੁਣਤੇ ਅ ਸਾਡੇ ਪਿੰਡ ਵਿੱਚ ਸਭ ਇੱਤਨੇ ਸਿੰਗਰ ਨਿਕਲਦੇ ਨੀ ਆਪ ਤੁਹਾਨੂੰ ਤੈ ਪਤਾ ਈ ਐ ਜੀ, ਹਰ ਕਿਸੀ ਕੋਲ ਹਰ ਕਿਸੇ ਨੂੰ ਸ਼ੌਕ ਹੁੰਦਾ ਸਿੰਗਰ ਦਾ, ਕੇ ਡਾਂਸ ਦਾ। ਜਿੱਦ ਦੇਖੋ ਹਰ ਕੋਈ ਗਾਣਾ ਈ ਗਾ ਰਿਆ।
ਬਿਲਕੁੱਲ ਜੀ।
ਆਦੇ ਸਿੰਗਰ ਤੋਂ ਸਾਡੇ ਪਿੰਨ ਸੈਂ ਪਿੰਡ ਸੇ ਈ ਨਿਕਲ ਜਾਂਦੇ ਐ।
ਅੰਧੇ ਕਿਆ ਮੁਝੇ ਤਾਂ ਐਸਾ ਲਗਦਾ ਐ ਜੀ ਕੇ ਪੂਰੀ ਨਿਕਲ ਗਏ ਐ। ਬਸ ਹਾਂ ਐਥਾ ਲਗਤਾ ਐ ਬਸ ਹਮ ਤੁਮੇ ਈ ਰਿਹ ਗੇ। ਓ ਸੁਣੇ ਗੇ ਨਾ
ਹਾਂ ਹਾਂਜੀ ਬਿਲਕੁੱਲ ਸੁਣੇ ਗੇ, ਦੇਖੋ ਜੀ ਮਿਊਜਿਕ ਸਾਡੀ ਜ਼ਿੰ
ਜੀ ਪੰਜਾਬੀ ਦੀ ਬਸ ਪੰਜਾਬੀ ਦਾ ਸੌਂਗ ਤੋਂ ਇਤਨੇ ਮਜ਼ੇ ਕੇ ਹੋਤੇ ਹੈ ਬਸ
ਆਂਜੀ ਦੇਖੋ ਮਿਊਜਿਕ ਸੁਣਨ ਦੇ ਈ ਨਾਲ ਦਾ ਭਾਂਗੜਾ ਨ ਨਿਕਲ ਜਾਂਦਾ ਤੇ ਡਾਂਸ ਨਿਕਲ ਜਾਂਦਾ ਜਬ ਜਦੋਂ ਵੀ ਕਿਸੇ ਨਾਲ ਆਵੇ ਵਿੱਚ ਵੀਨਾਂ। ਜਦੋਂ ਈ ਨਿਕਲ ਜਾਂਦਾ ਐ ਮਿਊਜਿਕ ਸੁਣਦੇ ਈ।
ਬਿਲਕੁੱਲ ਜੀ ਸਈ ਬੋਲ ਆਪ ਨੇ, ਐਥੇ ਈ ਮਜ਼ਾ ਆਤਾ ਵ ਸੇ
ਆਜੀ ਏ ਈ ਗੱਲ ਸਈ ਐ ਜਦੋਂ ਵੀ ਮਿਊਜਿਕ ਸੁਣੋ ਤੇ ਆਪਾਂ ਨਾਚਣੇ ਲੱਗ ਜਾਓ ਤੇ ਆਪਣ ਗੁਨ ਗੁਣਾਣੇ ਲੱਗ ਜਾਓ। ਆਪ ਦੇ ਬੱਚੇ ਵੀ ਬੋਰ ਸ਼ੋਰ ਮਚਾਉਂਦੇ ਐ ਜੀ ਤੇ ਸਾਊਂ ਢਾਰ ਲਿਆ ਸੀ।
ਹਾਂਜੀ ਬਸ ਮੈਂ ਕਿਆ ਬਤਾਊ ਇਨਸੇ
ਇੰਹੀ ਕਾ ਤੋ ਜੇ ਉਹ ਹੋਤਾ ਹੈ ਯਹ ਸੁਨ ਤੇ ਨੀ ਹੈ ਇੱਕ ਦਫ਼
ਹਾਂਜੀ ਹਾਂਜੀ ਦੇਖੋ ਬੱਚੇ ਐ ਵੀ ਕਾਈ ਸੁਣੀ ਗੇ ਕਿਸੇ ਕੀ ਆਪ ਥੋੜਾ ਸਾ ਵੋ ਰੱਖੋ, ਬੱਚੋ ਨੂੰ ਸਿਖਾਓ ਬੱਚੋ ਆਪ ਵੀ ਮਿਊਜ਼ਿਕ-ਵਿਊਜਿਕ ਨਾਲ ਮਿਊਜਿਕ ਸੁਣੋ ਤੇ ਸਿੱਖੋ ਤੇ ਆਗੇ ਜਾ ਕੇ ਤਰੱਕੀ ਕਰੋ ਤਰੀ ਕੀ ਪਾਓ।
ਤਰੱਕੀ ਤੋ ਉਮੇ ਈ ਪਾਦੇ ਜੀ ਯੇ।
ਹਾਂਜੀ ਇਹ ਤਾਂ ਸਹੀ ਗੱਲ ਐ ਬਚੋਂ ਨੇ ਅੱ- ਕੱਲ੍ਹ ਬਹੁਤ ਹੀ ਪਰੇਸ਼ਾਨ ਕੀਤਾ ਸਭ ਲੋਗੋ ਨੂੰ ਅੱਜ-ਕੱਲ ਦੇ ਬੱਚੇ-ਬੱਚੇ ਨੀ ਹੁੰਦੇ ਜੀਏ ਆਟੋਮੈਟਿਕ ਮਸ਼ੀਨ ਹੁੰਦੇ ਨੇ।
ਬੋਤ ਜਿਆਦਾ ਐ।
ਆਜੀ
ਜੀ
ਜੇ ਬੱਚੇ ਨੂੰ ਕੀ ਸੁਣਾਓ ਕੀ ਇਸ ਕਾਮ ਨੂੰ ਮਨਾ ਕਰਦੋ ਤੇ ਬੱਚੇ ਕਹਿੰਦੇ ਨੀ ਹਮ ਆਪੇ ਹੀ ਕਰ ਲੈਵੇਂਗੇ
ਜੀ ਬਿਲਕੁਲ, ਬੱਚੇ ਵੀ ਬਾਰ ਬੋਤ ਈ ਜ਼ਿਆਦਾ ਏਕ ਤੋ ਬਾਰਿਸ਼ ਜੀ ਹੋ ਜਾਂਦੀ ਐ ਤੋ ਬਚ ਬੱਚੇ ਐਸੇ ਪਰੇਸ਼ਾਨ ਕਰਤੇ ਐ ਜੀ ਬਸ ਉਨੇ ਸਾਰੇ ਮਿੱਟੀ ਮੈ ਬ
ਹਾਂਜੀ ਦੇਖੋ ਇਹ ਤਾਂ ਉਹ ਗੱਲ ਸਹੀ ਹੈ ਬੱਚੇ ਨੂੰ ਮ ਮਿੱਟੀ ਮੈਂ ਬੜਨ ਦਵੋ ਸ਼ੌਕ ਹੁੰਦਾ ਹੈ ਤੇ ਅ ਬਾਰਿਸ਼ ਵਿੱਸ਼ ਨਵੀਂ ਨਵੀਂ ਐਕਟੀਵਿਟੀ ਕਰ ਲੈਂਗੇ ਤਾਂ ਕਈ ਪਾਣੀ ਥੋੜ੍ਹਾ ਸ ਮਿਲ ਜਾਵੇਗਾ ਤਾਂ ਉਸ ਨਾਲ ਵਿੱਚ ਕੂਦ ਕੂਦ ਕੇ ਆਪਣੇ ਕਪੜੇ ਆਪਣੇ ਨਾਲ ਵਿੱਚ ਗੰਦਗੀ ਪਾ ਲੈਂਗੇ
ਠੀਕ ਹੈ ਵੀ ਭੈਣ ਜੀ ਰਬ ਦੇਖ ਰਿਹਾ ਹੈ ਬਸ ਸਭ
ਹਾਂਜੀ ਦੇਖੋ ਜੀ ਬਸ ਆਪ ਵੀ ਨਾ ਮੇਰੀ ਤਰ੍ਹਾਂ ਹੀ ਐਸੀ ਕੀ ਆ ਕਰੋ ਜੀ ਤੁਸੀਂ ਵੀ ਬਸ ਮਿਊਜਿਕ ਸੁਣਾ ਕਰੋ ਤੇ ਕਦੇ ਦੁਖੀ ਹੋਵੇ ਤੇ ਕਦੇ ਸੁਖੀ ਹੋਵੇ ਇਹ ਤਾਂ ਚੱਲਦਾ ਰਹਿੰਦਾ
ਹਾਂਜੀ ਬਿਲਕੁਲ ਬਿਲਕੁਲ ਇੱਥੇ ਮੈਂ ਵੀ ਮਿਊਜਿਕ ਸੁਣਨਾ ਕਰੂੰਗੀ ਸ਼ੁਰੂ ਤੋਂ ਅਰਥੂ ਅ ਮੁਝੇ ਗਾਣੇ ਅੱਛੇ ਅੱਛੇ ਦੇਣਾ ਢੂੰਢ ਕੇ ਜੀ
ਸੈਂਡ ਕਰ ਦੇਵਾਂਗੀ ਨਵੇਂ ਨਵੇਂ ਗਾਣੇ ਤੇ ਨਵੇਂ ਨਵੇਂ ਪੰਜਾਬੀ ਤੇ ਨਵੇਂ ਨਵੇਂ ਜੋ ਚੱਲ ਰਹੇ ਆ ਨਵੇਂ ਨਵੇਂ ਸਿੰਗਰ ਆ ਰਹੇ ਆ ਅੱਜ ਕੱਲ
ਹਾਂਜੀ
ਠੀਕ ਹੈ ਜੀ ਮੈਂ ਤੈਨੂੰ ਦੱਸ
ਅੱਛਾ ਜੀ ਹਾਂ ਫਿਰ ਮਿਲੇਂਗੇ ਠੀਕ ਐ ਸਤਿ ਸ੍ਰੀ ਅਕਾਲ